ਹੈਲੋ
ਹਾਂਜੀ ਗਿਨੀ ਜੀ ਕੀ
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਆਵਾਜ਼ ਬਹੁਤ
ਹਾਂਜੀ, ਵਧੀਆ- ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ?
ਹੈਲੋ।
ਹੈਲੋ, ਆਵਾਜ਼ ਆ ਆ ਰਹੀ ਏ ਤੁਹਾਨੂੰ?
ਆ ਰਹੀ, ਮਤਲਬ ਬਹੁਤ ਜਿਆਦਾ ਲਾਈਟ ਆ ਰਹੀ ਆਵਾਜ ਤੁਹਾਡੀ।
ਹਾਂਜੀ, ਮੈਨੂੰ ਵੀ ਇਸ ਤਰ੍ਹਾਂ ਹੀ ਆ ਰਹੀ ਤੁਹਾਡੀ।
ਹਾਂਜੀ- ਹਾਂਜੀ, ਹੋਰ ਕੀ ਕਰ ਰਹੇ ਸੀਗੇ?
ਬਸ, ਮੈ ਥੋੜਾ ਕਿਚਨ ਦਾ ਕੰਮ ਕਰਦੀ ਪਈ ਸੀ, ਹੁਣ ਮੈ ਥੋੜ੍ਹੀ ਫਰੀ ਹੋਈ ਹਾਂ, ਅਤੇ ਮੈ ਸੋਚਿਆ ਕੋਲ ਕਰ ਲੈਦੀ ਹਾਂ ਤੁਹਾਨੂੰ।
ਹਾਂਜੀ -ਹਾਂਜੀ।
ਹੋਰ ਸੁਣਾਓ, ਤੁਸੀ ਕੀ ਕਰਦੇ ਪਏਹੋ? ਹਾਂਜੀ ਬੱਚੇ ਵਧੀਆ, ਖੇਲਦੇ ਪਏ ਨੇ ਉਹ ਵੀ ਇਧਰ- ਉਧਰ।
ਓਕੇ- ਓਕੇ ਬੱਚੇ ਛੋਟੇ ਆ ਵਡੇ?
ਹਾਂਜੀ, ਮਤਲਬ ਮੇਰੀ ਭਾਬੀ ਦੇ ਬੱਚੇ ਨੇ।
ਓਕੇ, ਭਾਬੀ ਦੇ ਬੱਚੇ ਆ, ਓਕੇ ਠੀਕ ਹੈ ਮੇਰੇ ਇਹ ਗੁੜੀਆ ਵੀ ਤੇ ਬੇਟਾ।
ਅੱਛਾ, ਛੋਟੇ ਨੇ ਯਾਂ
ਨਈ ਨਈ ਗੁੜੀਆ ਕੋਲਜ ਐ, ਤੇ ਬੇਟਾ ਮੇਰਾ ਟੈਨਥ ਹੈ ਸੋਰੀ ਪਲੱਸ ਵਨ।
ਤੁਹਾਡੇ ਬੱਚੇ ਤੇ ਵਡੇ ਨੇ।
ਬੱਚੇ ਤਾਂ ਵੱਡੇ ਆ ਹਾਂਜੀ-ਹਾਂਜੀ, ਬਟ ਹੁਣ ਥੋੜੇ ਆਪਣੇ ਆਪ ਚ ਕੀ ਹੋ ਗਿਆ? ਚਲੋ, ਕਰ ਲੈਂਦੇ ਮਾੜਾ ਮੋਟਾ ਆਪਣੇ
ਹਾਂਜੀ-ਹਾਂਜੀ ਵੱਡੇ ਹੋ ਜਾਣ ਬੱਚੇ ਤੇ ਫਿਰ ਤੇ ਸਾਰਾ ਕੁੱਛ ਆਪੇ ਵੀ ਕਰ ਲੈਂਦੇ ਆਂ।
ਹੋਰ-ਹੋਰ ਬਿਲਕੁੱਲ, ਹਾਂਜੀ। ਥੋੜ੍ਹੀ ਟੈਂਸ਼ਨ ਜੀ ਫਰੀ ਹੋ ਜਾਂਦਾ ਬੰਦਾ ਇੱਕ ਹੀ ਖਾ ਕੇ।
ਹਾਂਜੀ।
ਹਾਂਜੀ, ਹੋਰ ਤੁਸੀਂ ਕੀ ਕਰਦੇ ਹੁੰਨੇ ਆ?
ਮੈਂ ਬਸ ਘਰ ਈ ਹੁੰਨੀ ਆ ਸਾਰਾ ਦਿਨ ਥੋੜ੍ਹਾ ਬੋਤ। ਕਰ ਲੈਨੀ ਆ, ਆਪਣੀ ਮੈਂ ਨਾ ਸਟਿਚਿੰਗ ਵਗੈਰਾ ਕਰ ਲੈਂਨੀ ਆ, ਅਗਰ ਟਾਈਮ ਮਿਲੇ ਥੋੜ੍ਹਾ।
ਹਾਂ ਚਲੋ ਬੋਤ ਵਧੀਆ ਮੈਨੂੰ ਨਾ ਸਟਿਚਿੰਗ ਦਾ ਜਿੰਨਾ ਸ਼ੌਕ ਸੀ ਨਾ ਮੇਰੇ ਤੋਂ ਸਿੱਖ ਨੀ ਹੋਈ ਸਟੀਚਿੰਗ।
ਅੱਛਾ, ਸਿੱਖ ਲੈਣੀ ਸੀ ਤੂੰ ਥੋੜ੍ਹੀ ਜੀ ਅੱਜ ਕੱਲ੍ਹ ਤਾਂ ਵੈਸੇ ਵੀ ਯੂਟਿਊਬ ਤੋਂ ਕਲਾਸਿਸ ਤੁਸੀਂ ਲੈ ਸਕਦੇ ਓ।
ਹਾਂਜੀ-ਹਾਂਜੀ, ਬਟ ਓਹੀ ਨਾ ਜਦ ਤੱਕ ਖੁੱਦ ਨਾ ਕਰੋ ਨਾ ਓਨੀ ਦੇਰ ਨਈ ਪਤਾ ਲੱਗਦਾ ਹੈਗਾ। ਮੀਨੂੰ ਨਾ ਜਾਦਾ ਪ੍ਰੋਬਲਮ ਪਤਾ ਕਿੱਥੋਂ ਆਂਦੀ, ਜਦੋਂ ਆਪਾਂ ਸ਼ਰਟ ਦੀ ਜਾਂ ਮੋਢੇ ਦੀ ਕਾਰਟ ਵਗੈਰਾ ਪਾਨੇ ਆ ਨਾ। ਮੈਨੂੰ ਓਥੋਂ ਪ੍ਰੋਬਲਮ ਆਂਦੀ ਏ।
ਹਾਂਜੀਓ ਸਟਾਰਟਿੰਗ ਚ ਹੁੰਦਾ ਏ ਥੋੜ੍ਹਾ ਬੋਤ ਅਗਰ ਕੋਈ ਸਈ ਗਾਈਡ ਕਰਨ ਵਾਲਾ ਹੋਏ ਦੱਸਣ ਵਾਲਾ ਹੋਏ ਸਈ ਤੇ ਫਿਰ ਤੇ ਆ ਜਾਂਦੀ ਏ।
ਮੈ ਇੱਕ ਵਾਰੀ ਲੱਗੀ ਸੀ ਦੋ ਹਜ਼ਾਰ ਉੱਨੀ ਚ। ਹਾਂਜੀ, ਦੋ ਹਜ਼ਾਰ ਵੀਹ ਸੋਰੀ ਦੋ ਹਜ਼ਾਰ ਵੀਹ ਚ ਮੈਂ ਲੱਗੀ ਸੀਗੀ ਸਿੱਖਣ।
ਹਾਂਜੀ।
ਤੇ ਉਸ ਤੋਂ ਬਾਅ ਨਾਲ ਈ ਕਰੋਨਾ ਆ ਗਿਆ ਮੈਂ ਮੀਨਾ ਵੀ ਨੀ ਆਈ ਥਿੰਕ ਗਈ ਹੋਣੀ ਤੇ ਕਰੋਨਾ ਆ ਗਿਆ, ਮੈਂ ਕਿਆ ਠੀਕ ਓ ਕੈਂਦਾ ਤੂੰ ਘਰੇ ਈ ਬੈਠ।
ਠੀਕ-ਠੀਕ ਪਤਾ ਤੋਨੂੰ ਪੂਰੀ ਤਰ੍ਹਾਂ ਹਾਂ, ਕਲਾਸਿਸ ਵੀ ਦੇਨਗੇ, ਟਟੋਰੀਅਲ ਕੋਈ ਲੈਲੋ ਇੱਕ। ਦੇਖੋ।
ਹਾਂਜੀ।
ਤੁਹਾਨੂੰ ਦੱਸਣਗੇ ਅਗਰ ਤੁਸੀਂ ਕਮੈਂਟ ਦੱਸੋਗੇ, ਪੁੱਛੋਗੇ। ਤੇ ਓ ਵੀ ਦੱਸਣਗੇ।
ਜੀ। ਓ ਤੇ ਹੈ ਤੁਹਾਡੀ ਗੱਲ ਸਈ ਐ।
ਹੋਰ ਸੁਣਾਓ?
ਕੀ ਬਣਾ ਲਿਆ ਤੁਸੀਂ?
ਬਸ ਮੈਂ ਬ ਥੋੜ੍ਹੀ ਰੱਖੀ ਹੋਈ ਸੀ ਦਾਲ, ਤੇ ਫਿਰ ਤੜਕਾ ਲਗਾ ਕੇ ਆਈ ਆ।
ਓਕੇ ਠੀਕ ਐ, ਕੋਫਤੇ ਬਣਾਏ ਸੀ। ਏ ਮੈਂ ਬੱਚੇ ਕੀਆ ਪਸੰਦ ਈ ਨੀ ਕਰਦੇ ਫਿਰ ਕੋਫਤੇ ਬਣਾ ਲਈ ਦੇ ਐ।
ਅੱਛਾ।
ਹਾਂਜੀ-ਹਾਂਜੀ।
ਕੇੜੇ ਵਾਲੇ ਬਣਾਏ ਤੁਸੀਂ ਓ?
ਓ ਏ ਘੀਏ ਦੇ, ਕੱਦੂ ਕਸ਼
ਘੀਏ ਦੇ ਬਣਏਬ ਐ, ਅੱਛਾ-ਅੱਛਾ ਕਿਸ ਤਰ੍ਹਾਂ ਬਣਾਏ ਤੁਸੀ?
ਓਨਾਂ ਨੂੰ ਕੱਦੂਕਸ਼ ਕਰਕੇ ਨਾ ਬੇਸਣ ਚ' ਅ ਤੇ ਪਕੌੜਿਆਂ ਵਾਂਗੂ ਓਨਾਂ ਨੂੰ ਕਰ ਲੈਣਾ। ਫਰਾਈ।
ਹਾਂਜੀ।
ਪੈਲਾ ਪਕੌੜੇ ਬਣਾ ਲੈਣੇ ਓਨਾਂ ਦੇ ਨਾ। ਦੈਨ ਫੇਰ ਜਿਹੜਾ ਮਸਾਲਾ ਹੁੰਦਾ ਓਦਾ ਸਾਰਾ- ਗ੍ਰੇਵੀ ਅੱਛੀ ਤਰ੍ਹਾਂ ਬਣਾ ਲੀ। ਪੈਲਾਂ ਓਦੇ ਵਿੱਚ ਪਾ ਦੇਣਾ। ਸਾਰੇ ਪਕੌੜੇ ਜੇੜੇ ਆਪਾਂ ਕੱਢੇ ਘੀਏ ਦੇ।
ਅੱਛਾ, ਤੇ ਫੇਰ ਓ ਪਕੌੜੇ ਵਿੱਚ ਪਾ ਦਿੰਦੇ ਓ। ਤੇ ਓਦੀ ਓ, ਹੁੰਦੀ ਏ ਜਿਸਰਾਂ- ਤਰੀ ਵਗੈਰਾ ਜਿਸ ਤਰ੍ਹਾਂ ਕੈ ਲਓ, ਤੇ ਓ ਪਤਲੀ ਨੀ ਰੈ ਜਾਂਦੀ ਤੁਆਡੀ।
ਨਈ- ਨਈ, ਓ ਗਰੇੇਵੀ ਨੂੰ ਨਾ ਥੋੜ੍ਹੇ ਮਸਾਲ ਮਤਲਬ ਜਾਦਾ- ਓ ਕਰਕੇ ਨਾ, ਤੇ ਪਾਣੀ ਵਿੱਚ ਪਾ ਕੇ ਥੋੜ੍ਹਾ ਓਨਾਂ ਰਿੰਨ ਲ‌ਓ।
ਮਤਲਬ ਮੈਂ ਦੇਖਿਆ ਹੋਇਆ ਨਾ ਕੀ ਕੁਛ ਲੋਕ ਬਣਾਂਦੇ ਨੇ ਤੇ ਓਨਾਂ ਦੇ ਨਾ ਏਸਰ੍ਹਾਂ ਮਸਾਲਾ ਅਲੱਗ- ਨਾਲ ਉਪਰ ਰੈਂਦਾ ਐ। ਤੇ ਅੱਛੀ ਤਰ੍ਹਾਂ ਨਾ ਮਸਾਲਾ ਪਿਆਜ ਨੀ ਅੱਛੀ ਤਰ੍ਹਾਂ- ਭੁਜੇ ਹੋਏ ਹੋਂਦੇ ਓਨਾਂ ਦੇ।
ਨਈ, ਓਨੂੰ ਚੰਗੀ ਤਰ੍ਹਾਂ ਪੈਲਾਂ ਰਿਨ ਲਓ। ਓਨੂੰ ਮਤਲਬ ਗਾੜੀ ਆਪਾਂ ਜਿੱਦਾਂ- ਚਣਿਆਂ ਦੀ ਓ ਨਾ ਛੋਲਿਆਂ ਦੇ, ਕਰ ਲੈਂਦੇ ਆਂ, ਗਾੜੀ ਤਰੀ। ਓਦਾਂ ਬਣਾ ਕੇ ਬਾਦ ਵਿੱਚ ਪਾਣੇ ਪਕੌੜੇ। ਓਦੇ ਨਾਲ ਥੋੜ੍ਹੀ ਇਹੀ ਹੋਰ ਹੋ ਜਾਂਦੀ ਫੇਰ ਗਰੇਵੀ ਹੋ ਜਾਂਦੀ ਸਖ਼ਤ।
ਹਾਂਜੀ। ਮਤਲਬ ਜਿਸਰ੍ਹਾਂ- ਮਸਾਲਾ ਬਣਾ ਲਿਆ ਅਸੀਂ ਗ੍ਰੇਵੀ ਵਗੈਰਾ ਓਰ 'ਚ ਪਾਣੀ ਪਾ ਕੇ ਅੱਛੀ ਤਰ੍ਹਾਂ ਗੜਕਾ ਲੋ। ਫੇਰ ਵਿੱਚ ਪਾ ਲੋ। ਹਨਾ।
ਫੇਰ ਵਿੱਚ ਪਾ ਲੋ ਜੀ।
ਕੁਛ ਐਸੀ ਚੀਜ਼ ਮਤਬ ਜੀਦੇ ਨਾਲ ਅਸੀਂ ਸੀ ਨਾ ਓ ਮਸਾ ਜਾਂ ਕੁਛ- ਜੋ ਬਾਜ਼ਾਰੋਂ ਮਿਲਦਾ ਹੋਏਗਾ ਪਾਊਚ ਵਗੈਰਾ, ਮੈਂ ਸੁਣਿਆ ਸੀਂ ਕੁਛ ਲੋਕ ਪਾ ਲੈਂਦੇ ਨੇ ਓਨੂੰ। ਤਰੀ ਨੂੰ ਨਾ ਥੋੜ੍ਹਾ ਥਿੱਕ ਕਰਨ ਵਸਤੇ।
ਥਿੱਕ ਕਰਨ ਵਸਤੇ, ਹਾਂਜੀ ਪਾ ਲੈਂਦੇ ਆ।
ਹਾਂਜੀ। ਜਿਸਰ੍ਹਾਂ ਸੂਪ ਵਗੈਰਾ ਨੀ ਮਿਲਦੇ ਬਜ਼ਾਰ।
ਹਾਂਜੀ-ਹਾਂਜੀ, ਸੂਪ ਦੇ ਓ ਜੇੜੇ ਮਿਲ ਜਾਂਦੀ ਆ ਜੀ-ਜੀ, ਪੈਕਟ ਵਾਲੇ ਹਾਂ-ਹਾਂ। ਹਾਂ, ਓ ਵੀ ਬਟ ਕਦੀ ਮੈਂ ਏਧਾਂ ਟਰਾਈ ਨੀ ਕੀਤਾ ਹੈਗਾ।
ਹਾਂਜੀ।
ਹਾਂਜੀ।
ਹਾਂਜੀ, ਤੇ ਹੁਣ ਚਲੋ ਮੈਂ ਕਿਆ ਬਣਾ, ਮੈਂ ਵੀ ਬਣਾਕੇ ਦੇਖਾਂਗੀ।
ਹਾਂ, ਜ਼ਰੂਰ-ਜ਼ਰੂਰ ਟ੍ਰਾਈ ਕਰਿਓ। ਗਰਮੀ‌ ਕਿੰਨ
ਹੋਰ ਸੁ ਗਰਮੀ, ਗਰਮੀ ਤੇ ਬੜੀ ਸਾਰੀ ਅੱਜ ਤੇ ਬੜੀ ਗਰਮੀ ਸੀ, ਅੱਜ ਸਾਡੇ ਏਥੇ ਗਰਦੁਆਰਾ ਹੈਗਾ, ਤੇ ਤੁਸੀ ਗੁਰਦੁਆਰੇ ਗਏ ਸੀ ਤੇ ਸ਼ਬੀਲ ਲ ਲੱਗੀ ਹੋਈ ਸੀ, ਹਾਂਜੀ। ਤੇ ਮਤਲਬ ਇੰਨੀ ਜਾਦਾ ਧੁੱਪ ਸੀ, ਉੱਪਰੋ ਟਰੈਫਿਕ ਵੀ ਏੰਨੀ ਜਾਦਾ, ਗਰਮੀ ਹੋਰ ਲੱਗੀ ਲਗਦੀ ਪੀ ਸੀ, ਜਿਸ ਅਸੀਂ ਘਰ ਆਏਂ ਆ ਤੇ, ਥੋੜਾ ਮੌਸਮ ਚੇਂਜ ਹੁੰਦਾ ਪਿਆ ਸੀ।
ਅ ਓਕੇ-ਓਕੇ।
ਬ, ਮਤਲਬ ਐਸਰਾਂ ਧੁੱਪ ਨੀ ਐਗੀ ਸੀ, ਥੋੜ੍ਹਾ ਮੌਸਮ ਬਦਲਾਵ ਆਂਦਾ ਪਿਆ ਸੀ, ਤੇ ਮੈਂ ਕਿਆ ਪੈਲੇ ਈ ਥੋੜਾ ਹੋ ਜਾਂਦਾ ਚੇਂਜ। ਜਿਥੇ ਅਸੀਂ ਗਏ ਆਂ।
ਹਾਂ, ਅੱਜ ਅਨਾ ਗੁਰ ਪੁਰਬ ਸੀ ਨਾ ਓਦੇ ਕਰਕੇ ਬੋਤ ਜਾਦਾ ਪੀਲਾਂ ਵਗੈਰਾ ਲੱਗੀਆਂ ਹੋਈਆਂ ਸੀਗੀਆਂ, ਤੇ ਰਸ਼ ਕਾਫੀ ਸੀਗਾ ਮਾਰਕੀਟ 'ਚ।
ਅਸੀਂ, ਸਾਡੇ ਏਥੇ ਕੋਲ ਈ ਗੁਰਦੁਆਰਾ ਹੈਗਾ।
ਓਕੇ-ਓਕੇ, ਠੀਕ ਐ।
ਹਾਂਜੀ।
ਸਾਡਾ ਤਾਂ ਓਦਾਂ ਈ ਰੋਡ ਏਨਾ ਬਿਜ਼ੀ ਰੈਂਦਾ, ਮੈਂ ਤੇ ਵੈਸੇ ਨਿਕਲਦੀ ਨਹੀਂ ਹੁੰਦੀ ਛੇਤੀ। ਤੇ, ਓ ਮੇਰੇ ਹਸਬੈਂਡ ਈ ਸਾਰੇ ਕੰਮ ਕਰ ਲੈਂਦੇ ਹੁੰਦੇ ਬਾਰ ਦੇ ਹੀਹੀਂ ਹਾਂਜੀ
ਹਾਂ-ਹਾਂ, ਘਰ ਤੁਹਾਡਾ ਮਤਲਬ ਬਜ਼ਾਰ'ਚ ਮੇਨ ਰੋਡ ਤੇ?
ਨਹੀਂ-ਨਹੀਂ, ਮੇਨ ਰੋਡ ਤੇ ਨਹੀਂ ਹੈਗਾ ਤਾਂ ਵੈਸੇ ਸਾਈਡ ਤੇ ਆ ਕਲੋਨੀ ਬਨੀ ਹੋਈ ਆ। ਬਟ ਉਹ ਜਿੱਦਾਂ ਨਾ ਸਾਡਾ ਬੀਜ਼ੀ ਰੋਡ ਆ, ਉੱਥੇ ਬੱਸ, ਸਟੋ ਸਾਡੇ ਵਾਲੇ ਰੋਡ ਤੇ ਈ ਬੱਸ ਸਟੌਪ ਆ। ਇਧਰ ਸ਼ਾਲੀਮਾਰ ਬਾਗ, ਕੋਈ ਪੁਰਾਣੇ ਮਤਲਬ ਲੋਕੇਸ਼ਨ ਤ ਮੇਨ ਰੋਡ ਜਿੱਦਾਂ, ਇੱਦਾਂ ਵਾ ਵੀ ਇੱਧਰੋਂ, ਇਹੀ ਮੇਨ ਰੋਡ ਤੋਂ ਜਲੰਧਰ ਵੀ, ਇੱਧਰੋਂ ਈ ਸੁਲਤਾਨਪੁਰ ਨੂੰ ਵੀ ਨਿਕਲ ਜਾਂਦੈ। ਤਾਂ ਕਰਕੇ, ਥੋੜਾ ਜ਼ਿਆਦਾ ਬਿਜ਼ੀ ਰੋਡ ਐ।
ਅੱਛਾ।
ਹਾਂਜੀ।
ਠੀਕ ਐ-ਠੀਕ ਐ।
ਤੇ ਉਹ, ਸਾਨੂੰ ਜਿੱਦਾਂ ਘਰ ਸਾਡਾ ਪੈਂਦਾ ਤਾਂ, ਲੋਕੇਸ਼ਨ ਸਾਡੀ ਮਾਰਕੀਟ ਤੋਂ ਹਾਰਡਲੀ ਦੋ ਮਿੰਟ ਆ, ਸਕੂਟਰੀ ਤੇ।
ਅਛ
ਹਾਂਜੀ‌।
ਸਹੀ ਹੁੰਦਾ ਕੋਲ ਹੋਏ ਥੋੜਾ, ਐਸਰ੍ਹਾਂ ਤੇ ਜਗਾ ਤੇ ਠੀਕ ਰਹਿੰਦਾ। ਅ ਮਤਲਬ, ਬੜੀ-ਬੜੀ ਦੂਰ-ਦੂਰ ਲੋਗ ਰਹਿੰਦੇ ਨੇ‌।
ਹਾਂਜੀ। ਇੱਦਾਂ ਨਾ ਵੀ ਸਾਨੂੰ ਬਾਏ ਸਕੂਟਰੀ ਤੇ, ਬਹੁਤ ਜ਼ਿਆਦਾ ਵਿੱਚੋਂ-ਵਿੱਚੋਂ ਗਲੀਆਂ ਤੋਂ ਬਹੁਤ ਰਸਤੇ ਆ ਨਿਕਲਣ ਨੂੰ।
ਹਾਂਜੀ।
ਹਾਂਜੀ। ਪਰ ਜਦੋਂ, ਗੱਡੀ 'ਚ ਜਾਣਾ ਹੁੰਦਾ ਆ, ਫਿਰ ਉੱਦਾਂ ਹੈਗਾ ਵਾ ਹੋਰ ਵੀ ਰੋਡ, ਮਤਲਬ ਮੇਨ ਰੋਡ ਹੀ ਹੀ ਸਾਡਾ, ਬੱਸ ਸਟੋਪ ਵਾਲਾ ਹੀ ਹੈ।
ਤਾਂ ਕਰਕੇ ਜ਼ਿਆਦਾ
ਅੱਛਾ।
ਹਾਂਜੀ।
ਹੋਰ ਸੁਣਾਓ?
ਹਾਂਜੀ, ਹੋਰ ਵਧੀਆ।
ਆਗੇ, ਮਤਲਬ ਬੱਚੇ ਕੀ ਕੱਰਦੇ ਪਏ ਨੇ ਤੁਹਾਡੇ ਹੁਣ?
ਬੱਚੇ, ਬੇਟਾ ਗਿਆ ਹੋਇਆ ਫਰੈਂਡ ਨਾਲ ਮਾਰਕੀਟ
ਅੱਛਾ, ਸ਼ਾਮ ਦੇ ਟਾਈਮ ਹੀ ਥੋੜ੍ਹਾ ਟਾਈਮ ਲੱਗਦਾ ਨਾ ਉਹਨਾਂ ਨੂੰ ਘੁੰਮਣ ਦਾ, ਨਹੀਂ ਤਾਂ ਸਾਰਾ ਦਿਨ ਪੜ੍ਹਦੇ ਹੀ ਰਹਿੰਦੇ ਆ।
ਨਹੀਂ-ਨਹੀਂ, ਪੜ੍ਹਨ ਵਾਲਾ ਤਾਂ ਤੁਸੀਂ ਭੋਲ ਹੀ ਜੋ, ਸਾਰਾ ਦਿਨ ਪੜ੍ਹਨ ਵਾਲਾ ਛੁੱਟੀਆਂ 'ਚ ਵੈਸੇ ਵੀ ਨਹੀਂ ਪੜ੍ਹਨਦੇ ਹੈਗੇ, ਛੁੱਟੀਆਂ 'ਚ ਤਾਂ ਵੈਸੇ ਵੀ ਨਹੀਂ ਪੜ੍ਹਦੇ।
ਔਰ ਟੈਂਥ ਕਲੀਅਰ ਕਰਕੇ ਕਿ ਤੇ ਉਹ ਇੱਦਾਂ ਹੀ ਟੈਨਸ਼ਨ ਫਰੀ ਹੋਇਆ ਵਾ, ਬਸ ਹੁਣ ਮੈਂ ਮੈਨੂੰ ਨਾ ਛੇ ਮਹੀਨੇ ਪੜਨ ਨੂੰ ਕੁਛ ਵੀ
ਅੱਛਾ, ਟਿਊਸ਼ਨ ਜਾਂਦੇ ਨੇ?
ਹਾਂਜੀ, ਇੱਥੇ ਅਕਾਊਂਟਸ ਦੀ ਹੈਗੀ ਟਿਊਸ਼ਨ ਅਕਾਊਂਟਸ ਦਾ ਹੀ ਜਾਂਦਾ ਫਿਲਹਾਲ, ਬਾਕੀ ਤਾਂ ਚਲੋ ਥੋੜ੍ਹਾ ਬਹੁਤਾ ਘਰ ਕਰ ਲੈਂਦਾ।
ਤੁਹਾਡੀ ਬੇਟੀ ਵੀ ਮੰਗਵਾਈ ਹੋਈ, ਕੋਲਜ 'ਚ ਏ ਨਾ ਓਹ?
ਹਾਂਜੀ-ਹਾਂਜੀ, ਉਹ ਜਲੰਧਰ ਹੈ ਵੈਸੇ ਕੋਲਜ, ਬਟ ਹੁਣ ਉਹਨਾਂ ਦੇ ਵੀ ਹੋ ਗਏ ਇਗਜ਼ਾਮ ਓਵਰ ਹੋ ਗਏ ਆ, ਤੇ ਅਗਸਤ ਵਿੱਚ ਨਿਊ ਸੈਸ਼ਨ ਸਟਾਰਟ ਆ, ਹਾਂਜੀ, ਹੁਣ ਉਹ ਵੀ ਘਰ ਹੀ ਹੁੰਦੇ।
ਠੀਕ ਹੈ।
ਬਸ ਫਿਰ ਸਾਰਾ ਦਿਨ ਇੱਦਾਂ ਹੀ, ਸਾਢੇ ਅੱਠ ਨੌਂ ਵਜੇ ਉੱਠਦੀ ਆ‌। ਆਰਾਮ ਨਾਲ ਆਪਣਾ ਖਾਂਦੀ-ਪੀਂਦੀ ਆ, ਚਲੋ ਫਿਰ
ਵਧੀਆ ਏ, ਮਜ਼ੇ ਮਤਲਬ ਜਿਸ ਲਈ ਉਹਨਾਂ ਨੂੰ ਪਤਾ ਹੈ, ਉਹਨਾਂ ਨੇ ਆਪਣਾ ਟਾਈਮ ਕੀਤਾ। ਉਹ ਨੇ ਕਿ ਅਸੀਂ ਇਸ ਟਾਈਮ ਤੇ ਹੈ ਨਾ ਪੜ੍ਹਨਾ ਹੈ, ਇਸ ਟਾਈਮ ਸੋਣਾ ਹੈ।
ਬਟ ਫਿਰ ਵੀ, ਸਾਨੂੰ ਪੇਰੈਂਟਸ ਨੂੰ ਹੁੰਦਾ ਨਾ, ਨਹੀਂ ਥੋੜ੍ਹਾ ਜਿਹਾ ਇਹਨਾਂ ਨੂੰ ਆਪਾਂ ਐਕਟਿਵ ਕਰੀਏ। ਪਰ, ਹੁਣ ਵਾਲੇ ਬੱਚੇ ਨੂੰ ਤਾਂ ਆਪਾਂ ਬਿਲਕੁਲ
ਕਿ ਦ' ਮਤਲਬ ਬੱਚੇ ਪੜਦੇ ਨੀ ਪਏ, ਜਾਂ ਮਸਤੀ ਕਰਦੇ ਪਏ ਨੇ, ਸੋ ਗਏ ਨੇ, ਕਿਸ ਟਾਈਮ ਉੱਠਦੇ ਪਏ ਨੇ। ਟਾਈਮ ਜ਼ਿਆਦਾ ਹੋ ਗਿਆ, ਉਹਨਾਂ ਨੂੰ ਪਤਾ ਹੁੰਦਾ ਐ ਅਸੀਂ ਕਿਸ ਟਾਈਮ ਪੜ੍ਹਨਾ, ਕਿਸ ਟਾਈਮ, ਉਹਨਾਂ ਨੂੰ ਵੀ ਟੈਂਸ਼ਨ ਹੁੰਦੀ ਹੈ, ਐਸਾ ਨਹੀ ਹੈ ਕਿ
ਉਹੀ ਤੇ ਗੱਲ ਹੈ ਨਾ, ਬਟ ਬੱਚੇ ਨਾ ਟੈਨਸ਼ਨ ਉਦੋਂ ਲੈਂਦੇ ਆ, ਜਦੋਂ ਬਿਲਕੁਲ ਉਹਨਾਂ ਦੇ ਸਿਰ ਤੇ ਆ ਜਾਂਦਾ ਹੈਏ।
ਜ਼ਿਆਦਾਤਰ ਬੱਚੇ, ਪੜ੍ਹਦੇ ਵੀ ਉਦੋਂ ਹੀ ਐ।
ਹਾਂ।
ਕੁਛ ਲੋਕ ਕੁਛ ਬੱਚੇ ਐਸੇ ਹੁੰਦੇ ਨੇ, ਕਿ ਸਾਰੀ-ਸਾਰੀ ਰਾਤ ਲਗਾ ਕੇ ਆਪਣਾ ਆਪ ਨੂੰ ਕਵਰ ਕਰ ਲੈਂਦੇ ਨੇ ਜਾਨ ਤੋਂ ਪੈਲੇ ਤੇ ਕੁਛ ਲੋਕ ਤੇ ਪੈਲੇ ਈ ਭਰਦੇ ਰੈਂਦੇ ਨੇ ਤੇ ਫਿਰ ਓ ਪੇਪਰ ਵਾਰੀ ਹੋਰ ਭੁੱਲ ਜਾਂਦੇ ਹੋਣੇ ਆ।
ਜੀ ਜੀ। ਤੇ ਨਈ ਬਟ ਮੇਰੇ ਡਰੇਸ ਵੁਡ ਬੱਚੇ ਇੱਦਾਂ ਦੇ ਨਈ ਹੈਗੇ ਵੀ ਪੂਰਾ ਸਾਲ ਟੈਨਸ਼ ਲੈਂਦੇ ਹੈਗੇ ਬਸ ਲਾਸਟ ਦੇ ਦੋ ਮੰਥ ਟੈਨਸ਼ਨ ਲੈਂਦੇ ਹੁੰਦੇ ਆ। ਚਲੋ ਆਪਾਂ ਵੀ ਨਈ ਇੰਨਾ ਕਈਦਾ ਵੀ ਹਾਂ ਹੁਨ ਆਪਾਂ ਨੂੰ ਇੰਨੇ ਪ੍ਰਸੈਂਟੇਜ ਚਾਈਦੇ ਨੇ ਪ੍ਰਸੈਂਟ ਠੀਕ ਐ ਤੁਸੀ ਸੈਵਨਟੀ ਫਾਈਵ ਸੈਵਨਟੀ ਏਟੀ ਲੈ ਆਓ ਤਾਂ ਵੀ ਬੌਤ ਆ ਸਾਡੇ ਲਈ ਏਨੇ।
ਹਾਂਜੀ। ਵਦੀਆ ਜੀ ਵਦੀਆ। ਨਈ ਤੇ ਮੈਡਮਾਂ ਕੇਂਦੀਆ ਹੁੰਦੀਆਂ ਸੀ ਪੈਲੇ ਸਾਰਾ ਸਾਲ ਪੜ੍ਹਾਈ ਨੀ ਕੀ ਹੈ ਅਬ ਪੜ੍ਹ ਰੇ ਓ ਏਕ ਦਿਨ ਮੈਂ ਕਿਆ ਕਰ ਲੇਨਾ।
ਓ ਕਿ ਯਹੀ ਤੋ ਹੈ ਏਕ ਦਿਨ ਮੈਂ ਕਿਆ ਕਰ ਲੋਗੇ? ਪੇਰੈਂਟਸ ਦਾ ਫੇਰ ਪੈਟ ਡਾਇਲੋਗ ਹੁੰਦਾ ਏ ਨਾ ਤਾਂ ਕਰ ਕੇ।
ਹਾਂਜੀ।
ਹਾਂਜੀ ਹਾਂਜੀ।
ਚਲੋ ਠੀਕ ਐ ਫਿਰ ਕਰਦੇ ਆਂ ਕਿਸੇ ਦਿਨ ਹੋਰ ਕੋਲ ਬੈਠ ਕੇ ਫਰੀ ਹੋ ਕੇ ਨਾ।
ਜੀ ਜੀ।
ਠੀਕ ਐ ਸਾਸਰੀ ਕਾਲ।
ਸਾਸਰੀ ਕਾਲ ਜੀ, ਓਕੇ ਜੀ ਬਾਏ।